ਹਾਂਜੀ ਸਤਿ ਸ੍ਰੀ ਅਕਾਲ ਜੀ-ਸਤਿ ਸ੍ਰੀ ਅਕਾਲ ਕੀ ਹਾਲ- ਚੱਲ
ਵਧੀਆ ਜੀ ਤੁਸੀਂ
ਸੁ ਬਸ ਵਧੀਆ ਸੀ ਵੀ ਇਹ ਹੋਰ ਦੱਸ ਸਭ ਵਧੀਆ ਜੀ ਤੁਸੀਂ ਦੱਸੋ
ਹਾਂਜੀ ਸਭ ਵਧੀਆ ਇੱਧਰ ਵੀ ਠੀਕ ਹੈਗਾ ਹੋਰ
ਹਾਂਜੀ ਬਿਲਕੁਲ ਕੋਲ ਛੁੱਟੀਆਂ ਪੈ ਗਈਆਂ ਬਾਈ ਉਹੀ ਸੋਚਦੇ ਕਈ ਸੀ ਵੀ ਕਿੱਥੇ ਘੁੰਮਣ ਜਾਈਏ
ਅੱਛਾ ਜੀ ਬੱਚੇ ਕੀ ਕਹਿੰਦੇ ਨੇ
ਬੱਚਿਆਂ ਨੂੰ ਵੀ ਹੁੰਦਾ ਕਿ ਸਾਰੇ ਫਰੈਂਡ ਸਾਡੇ ਡੇ ਜਾ ਰਹੇ ਨੇ ਤਾਂ ਮੰਮਾ ਤੁਸੀਂ ਵੀ ਲੈ ਕੇ ਚਲੋ ਸਾਨੂੰ ਆਪਦੇ ਨਾਲ
ਹਾਂਜੀ ਉਹ ਤੇ ਹੈ ਨਹੀਂ ਮੈਂ ਕਿਹਾ ਬੱਚੇ ਕਿੱਥੇ ਕਹਿੰਦੇ ਨੇ ਜਾਣ
ਦੇਖੋ ਹੁਣ ਆਵੇਂ ਜਦ ਤਾਂ ਕੁਝ ਡਿਸਾਈਡ ਨਹੀਂ ਹੋ ਰਿਹਾ ਹੁਣੇ ਉਹੀ ਕਨਫਿਊਜਨ ਹੋ ਰਹੀ ਹੈ ਕਿ ਕਿੱਥੇ ਜਾਈਏ
ਹਾਂ ਇਹ ਵੀ ਹੈਗਾ ਸਮਝ ਵਿੱਚ ਨੀ ਆਉਂਦੀ ਜਿੱਥੇ ਜਾਓ ਉੱਥੇ ਹੀ ਰਸ਼ ਹੈਗਾ ਇੰਨਾ ਇਨਾ
ਸਹੀ ਗੱਲ ਹੈ
ਸਮਰ ਵਕੇਸ਼ਨ ਕਿਤੇ ਗਰਮੀ ਉੱੋਂ ਨਾਨ
ਸਹੀ ਗੱਲ ਹੈ ਉਹੀ ਸੋਚਦੇ ਵੈਸੇ ਮੈਂ ਕਿਹਾ ਚਲੋ ਕਿਸੇ ਕੋਈ ਹੋਰ ਬੰਦਾ ਫੈਮਲੀ ਨਾਲ ਮਿਲ ਜੁਲ ਕੇ ਜਾਂਦਾ ਹੈ ਨਾ
ਹਾਂਜੀ ਹਾਂ ਸ਼ੇਅਰਿੰਗ ਵਿੱਚ ਫਾਇਦਾ ਹੋ ਜਾਂਦਾ ਹੈ ਨਾ ਥੋੜ੍ਹਾ
ਫਾਇਦਾ ਵੀ ਹੋ ਜਾਂਦਾ ਤੇ ਵਧੀਆ ਟਾਈਮ ਪਾਸ ਵੀ ਹੋ ਜਾਂਦਾ ਇਕੱਲਾ ਬੰਦਾ ਜਾਂਦਾ ਆਪਦੀ ਫੈਮਲੀ ਨਾਲ ਤਾਂ ਬੋਰ ਵੀ ਹੋ ਜਾਂਦਾ ਨਾ
ਉਹੀ ਹਾਂਜੀ ਉਹੀ ਮੈਂ ਕਹਿ ਰਹੀ ਹਾਂ ਮਤਲਬ ਫਾਇਦਾ ਦੇਖੋ ਫਾਈਨੈਂਸ਼ੀਅਲੀ ਵੀ ਹੋ ਜਾਏਗਾ ਤੇ ਵੈਸੇ ਵੀ ਹੋ ਜਾਏਗਾ ਮਤਲਬ ਦੋਨੋ ਤਰੀਕੇ ਕੇੈਨਾਲੀ ਕਿ ਬਈ ਇੱਕ ਤੇ ਬੰਦੇ ਜਿਆਦਾ ਵੱਧ ਜਾਂਦੇ ਨੇ ਆਪਾਂ ਅਂ ਉਹ ਜਿਹੜੀ ਹੁਣ ਦੇਖੋ ਜੇ ਤੁਹਾਡੀ ਫੈਮਿਲੀ ਤੁਸੀਂ ਇਕੱਲੇ ਹੀ ਜਾਂਦੇ ਹੋ ਆਪਣਾ ਜਿਵੇਂ ਵੀ ਜਿੰਨੇ ਸੈਲਫ ਪਰਸਨ ਹੈਗੇ ਉਹ ਕਾਰ ਤੇ ਇਹੀ ਹੁੰਦਾ ਹੈ ਨਾ ਫਿਰ ਕਿ ਉਹਹੀ ਜਿਹੜੇ ਘਰ ਹੈਗੇ ਸੀ ਇਹਨਾਂ ਨਾਲ ਹੀ ਫੇਰ ਅਸੀਂ ਦਿਮਾਗ ਖਰਾਬ ਕਰੀਏ ਆਪਣਾ ਇਸ ਤੋਂ ਚੰਗਾ ਕੋਈ ਹੋਰ ਮਿਲਣਗੇ ਉਹਨਾਂ ਨਾਲ ਗੱਲਬਾਤ ਗੱਲਬਾਤ ਨਵੀਆਂ ਨਵੀਆਂ ਹੁੰਦੀਆਂ ਨੇ ਕਿੰਨਾ ਕੁ ਕੁਛ ਆਈਡਿਆ ਸ਼ੇਅਰ ਹੁੰਦੇ ਨੇ ਮਤਲਬ ਬੜਾ ਕੁਛ ਅੱਛਾ ਐਕਸਪਲੋਰ ਬੰਦਾ ਕਰ ਲੈਂਦਾ ਫਿਰ ਬਾਹਰ ਜਾ ਕੇ ਇਹ ਹੁੰਦਾ ਹੈ ਨਾਲੇ ਬਾਹਰ ਨਿਕਲੋ ਤੇ ਖਾਣ ਪੀਣ ਦੀ ਵਰਾਇਟੀ ਹੋ ਜਾਂਦੀ ਹੈ ਬਹੁਤ ਤੋਂ ਚੀਜ਼ਾਂ ਹੈਗੀਆਂ ਨੇ ਫ਼ਿਰ
ਸਭ ਨੂੰ
ਉਹ ਤਾਂ ਹੈ ਹੀ ਅੱਛਾ ਲੱਗਦਾ ਹੈਗਾ ਬੰਦਾ ਹੱਸਦਾ ਗੱਲਾਂ ਮਾਰਦਾ ਹੱਸਦਾ ਇੱਕ ਦੂਜੇ ਨਾਲ ਬੜਾ ਕੁਛ ਮਤਲਬ ਆਪ ਦੇਖੋ ਐਕਸਪੀਰੀਅੰਸ ਵੀ ਸ਼ੇਅਰ ਕਰਦਾ ਹੈ ਕਈ ਵਾਰ ਕਿਸੇ ਦੀ ਕੋਈ ਕੀ ਕੰਡੀਸ਼ਨ ਹੈਗਾ ਉਹ ਵੀ ਸ਼ੇਅਰ ਹੁੰਦਾ ਹੈ ਕਈ ਵਾਰੀ ਆਪਣਾ ਬੰਦਾ ਦੁੱਖ ਸੁੱਖ ਫੋਲਦਾ ਹੈਗਾ। ਮਤਲਬ ਬੜਾ ਕੁਛ ਆਪ ਤੁਸੀਂ ਜਾਓਗੇ ਬਾਹਰ ਜਾ ਕੇ ਤੇ ਬੜਾ ਕੁਛ ਤੁਸੀਂ ਐਕਸਪਲੋਰ ਕਰਦੇ ਹੈਗੇ ਹੋ ਟੋਟਲ ਟੋਟਲੀ ਜੇ ਕਾਂਗੇ ਗੱਲ ਸਾਰੀ ਤੇ।
ਸਹੀ ਗੱਲ ਹੈ ਬਸ ਉਹੀ ਉਹੀ ਸੋਚਦੇ ਪਏ ਸੀ। ਮੈਂ ਕਿਹਾ ਅੱਜ ਕੱਲ੍ਹ ਕਿੱਥੇ ਜਾਣਾ ਟਰੈਵਲਿੰਗ ਕਰਨਾ ਵੀ ਬੜਾ ਹੀ ਔਖਾ ਹੈ ਪੈਕਿੰਗ ਕਰੋ ਸਭ ਕੁਛ ਕਰੋ ਬੜਾ ਹੀ ਮੈਨੂੰ ਤਾਂ ਔਖਾ ਲੱਗਦਾ ਫਿਰ ਆ ਕੇ ਅਨਪੈਕਿੰਗ ਕਰੋ ਸਾਰਾ ਕੁਛ ਕੱਪੜੇ ਇੰਨੇ ਗੰਦੇ ਲੈ ਕੇ ਆਓ ਸਾਡੇ ਲਈ ਇਹ ਬੜਾ ਹੋ ਜਾਂਦਾ ਹੈ।
ਸਾਡੇ ਵਾਸਤੇ ਤਾਂ ਕੰਮ ਵੱਧ ਜਾਂਦਾ
ਕਈ ਤਾਂ ਫੈਮਿਲੀ ਕੀ ਕਰਦੀਆਂ ਨੇ ਕਿੱਥੇ ਟਰੈਵਲਿੰਗ ਤੇ ਤਾਂ ਨਾਲ ਆਪਦੇ ਵੀ ਕੁਛ ਬਣਾਣ ਲਈ ਵੀ ਉਹ ਐਕਸਟੈਸ਼ਨ ਚੁਲਾ ਬੁਲਾ ਰੱਖ ਲੈਂਦੇ ਨੇ।
ਹਾਂ ਹਾਂ ਆ ਆਹੋ ਆਹੋ ਆਹੋ ਆਹੋ ਉਹ ਤੇ ਫਿਰ ਹੁੰਦਾ ਕਿ ਇਹੋ ਜਿਹੀ ਜਗ੍ਹਾ ਤੇ ਜਾ ਰਹੇ ਹੋ ਨਾ ਕਿ ਜਿੱਥੇ ਖਾਣ ਪੀਣ ਦੀ ਦਿੱਕਤ ਹੈਗੀ ਏ ਹੁਣ ਦੇਖੋ ਕਈ ਤਰ੍ਹਾਂ ਦੇ ਹੁੰਦੇ ਨੇ ਕਈ ਕਹਿੰਦੇ ਨੇ ਅਸੀਂ ਬਾਹਰ ਦਾ ਅਵੋਇਡ ਕਰਦੇ ਹਾਂ ਉਹ ਨਾਲ ਕੈਰੀ ਕਰਦੇ ਨੇ ਖਾਣਾ ਖੂਣਾ ਜਿਵੇਂ ਰੋਕ ਖਾਣਾ ਲੈ ਗਏ। ਨਾਲ ਕੱਚੀ ਸਬਜ਼ੀਆਂ ਜਾਂ ਦਾਲਾਂ ਦੁਲਾ ਲੈ ਜਾਂਦੇ ਨੇ ਨਾਲ ਉਹ ਚੱਕਰ ਸਭ ਦਾ ਆਪਣਾ ਆਪਣਾ ਹਿਸਾਬ ਕਿਤਾਬ ਹੈਗਾ ਪਰ ਉਹ ਪਤਾ ਨੀ ਉਹ ਫਿਰ ਹੁੰਦਾ ਕਿ ਜਿਹੜਾ ਪਰਸਨਲ ਆਪਣੀ ਜਿਵੇ ਗੱਡੀਆਂ ਆਪਣਾ ਬੱਸ ਕਰਕੇ ਜਾਣ ਨਾ ਜਿਵੇੈਂ ਬੜੇ ਸਾਰੇ ਗਰੁੱਪ ਜਾਂਂਦੇ ਨੇ।
ਹਾਂਜੀ
ਆਦਾ ਫਿਰ ਇਹ ਹੁੰਦਾ ਹੈਗਾ।
ਪਰ ਉਹ ਉਹ ਵੀ ਉਹ ਵੀ ਵਧੀਆ ਲੱਗਦਾ ਵੈਸੇ ਤਾਂ ਮੈਨੂੰ ਲੱਗਦਾ ਉਹ ਵੀ ਜ਼ਿਆਦਾ ਵਧੀਆ ਲੱਗਦਾ ਚਲੋ ਸਾਰੇ ਮਿਲ ਜੁਲ ਕੇ ਲੇਡੀਜ਼ ਬਣਾ ਲੈਂਦੇ ਨੇ।
ਹਾਂ ਬਿਲਕੁਲ ਹਾਂਜੀ ਹਾਂਜੀ ਇਹ ਤੇ ਹੈਗਾ ਹੈ ਅਸੀਂ ਅੱਜ ਤੋਂ ਦੋ ਸਾਲ ਪਹਿਲੇ ਗਏ ਸੀ ਇਹੋ ਜਿਹਾ ਅਸੀਂ ਕੀਤਾ ਸੀ ਐਕਸਪੀਰੀਅੰਸ ਤੇ ਪਰ ਸਹੀ ਦੱਸਾਂ ਤੇ ਬੜਾ ਮਜ਼ਾ ਆਇਆ ਸੀ ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਘਰ ਦਾ ਕੰਫਰਟ ਫੁਡ ਮਿਲਦਾ ਬਾਹਰ ਜਾ ਕੇ ਵੀ ਸਭ ਤੋਂ ਵੱਡਾ ਗੱਲ ਹੈ ਤੇ ਉਹ ਅੱਛਾ ਲੱਗਦਾ ਉਹ ਉਹ ਇਹ ਨਹੀਂ ਹੈਗਾ ਕਿ ਬੜਾ ਮਿਹਨਤ ਮਿਹਨਤ ਵਾਲਾ ਰੋਟੀ ਪਾਣੀ ਪਾਣੀ ਬਣਾਉਣੀ ਹੈ ਬਣਾਉਣਾ ਉਹੀ ਸਿੰਪਲ ਜਿਹਾ ਹੈਗਾ ਦਾਲ ਰੋਟੀ ਚਾਵਲ ਇਹੀ ਬਣੇਗਾ ਪਰ ਉਹਦੇ ਚ ਵੀ ਮਜ਼ਾ ਆਉਂਦਾ ਹੈਗਾ ਕਿਉਂਕਿ ਸਾਰੇ ਮਿਲ ਕੇ ਖਾ ਰਹੇ ਨੇ ਹੱਸਦੇ ਬੋਲਦੇ ਪਏ ਨੇ ਗੇਮਾਂ ਖੇਡਦੇ ਹਾਂ ਮਤਲਬ ਅੱਛਾ ਲੱਗਦਾ ਬਹੁਤ ਜ਼ਿਆਦਾ ਨਾ ਫਿਰ ਤਾਂ ਕਰਕੇ
ਹਾਂ ਨਹੀਂੀ ਉਹ ਤਾਂ ਹੈ ਹੀ
ਉਹੀ ਚੱਕਰ ਹੈਗਾ ਹੈ ਨਹੀਂ ਨਹੀਂ ਸਹੀ ਹੈਗਾ ਇਹ ਵੀ ਜ਼ਰੂਰੀ ਹੈਗਾ ਹੈ ਵੀ ਦੇਖੋ ਇੱਕ ਲਾਈਫ ਦਾ ਪਾਰਟ ਹੈਗਾ ਹੈ ਘਰ ਬੈਠੇ ਬੈਠੇ ਬੰਦਾ ਇੱਕ ਮੈਂ ਸਟੱਕ ਹੋ ਜਾਂਦਾ ਬਿਲਕੁਲ ਹੀ ਨਹੀਂ ਤੇ ਸਾਨੂੰ ਬੋਡੀ ਨੂੰ ਵੀ ਰਿਲੈਕਸ ਚਾਹੀਦਾ ਹੈ ਮੈਂਟਲੀ ਪੀਸ ਚਾਹੀਦਾ ਹੈਗਾ ਤੇ ਬਾਹਰ ਨਿਕਲ ਕੇ ਅੱਛੀ ਜਗ੍ਹਾ ਤੇ ਜਾਓ ਕੋਈ ਜਿੱਥੇ ਕਈ ਲੋਕ ਦੇਖੋ ਸਪਿਰਿਚੁਅਲ ਪਲੇਸ ਤੇ ਜਾਂਦੇ ਨੇ ਕਿ ਹਾਂ ਚਲੋ ਥੋੜਾ ਭਗਵਾਨ ਦਾ ਨਾਂ ਵੀ ਲੈ ਲਿਆ ਕਈਆਂ ਨੂੰ ਆਉਂਦਾ ਨਹੀਂ ਟਰੈਕਿੰਗ ਕਰਨੀ ਹੈ ਬਹੁਤ ਸਾਰੀਆਂ ਓਪਸ਼ਨ ਹੈਗੀਆਂ ਨੇ ਘੁੰਮਣ ਵਾਸਤੇ ਵੀ
ਨਹੀਂ ਸਹੀ ਗੱਲ ਹੈ ਪਰ ਵਧੀਆ ਵੀ ਲੱਗਦਾ ਦੇਖੋ ਆਪਸ ਚ ਆਪਾਂ ਮਿਲ ਜੁਲ ਕੇ ਇੱਕ ਦੂਜੇ ਨਾਲ ਜਾਂਦੇ ਹਾਂ ਸਭ
ਹਾਂਜੀ ਹਾਂਜੀ ਹਾਂ ਉਹ ਤੇ ਹੈ ਹੀ ਉਹੀ ਤਾਂ ਮੈਂ ਕਹਿ ਰਹੀ ਹਾਂ ਕਿ ਸਭ ਦੇ ਨਾਲ ਆਪਣੇ ਆਪਣੇ ਆਈਡੀਆਜ਼ ਵੀ ਕੁੁ ਸ਼ੇਅਰ ਕਰਦਾ ਹਰ ਕੋਈ ਵੀ ਸਾਡੀ ਲਾਈਫ ਦੇ ਐਕਸਪੀਰੀਅੰਸ ਚਗੇ ਨੇ ਅਸੀਂ ਉਹ ਕਿਸੇ ਨਾਲ ਕੋਈ ਨਾਲ ਹੋਰ ਦੋ ਤਿੰਨ ਫੈਮਲੀਆਂ ਜਾ ਰਹੀਆਂ ਨੇ ਤੇ ਮੈਂ ਉਹਨਾਂ ਨਾਲ ਸ਼ੇਅਰ ਕਰਾਂਗੀ ਤੇ ਬੜਾ ਕੁਛ ਕਈ ਵਾਰ ਅੱਛਾ ਕਈ ਵਾਰੀ ਕਈ ਚੀਜ਼ਾਂ ਸਿੱਖਣ ਨੂੰ ਮਿਲੀਆਂ ਮਿਲਦੀਆਂ ਨੇ ਔਰ ਇਹ ਵੀ ਜ਼ਰੂਰੀ ਨਹੀਂ ਕਿ ਉਹ ਵੱਡੇ ਬੰਦੇ ਸਾਡੇ ਨਾਲ ਕੋਈ ਸ਼ੇਅਰ ਕਰਨ ਕਈ ਵਾਰੀ ਅਸੀਂ ਓਬਜ਼ਰਵ ਕਰਨੇ ਹਾਂ ਨਾ ਜਦੋਂ ਸੋ ਅਸੀਂ ਟਰੈਵਲ ਕਰਨੇ ਹਾਂ ਡਿਊਰਿੰਗ ਦੈਟ ਟਾਈਮ ਤੇ ਉਸ ਟਾਈਮ ਲੱਗਦਾ ਕਿ ਬੱਚ ਛੇ ਛੋਟੇ ਬੱਚੇ ਵੀ ਸਾਨੂੰ ਕਈ ਵਾਰੀ ਇਹੋ ਜਿਹੀ ਚੀਜ਼ਾਂ ਸ਼ਿਕਸ਼ਾ ਦੇ ਜਾਂਦੇ ਨੇ ਅਸੀਂ ਕਹਿੰਦੇ ਹਾਂ ਹਾਂ ਇਹ ਵੀ ਤੇ ਹੋ ਸਕਦਾ ਹੈ ਅਸੀਂ ਇਸ ਤਰੀਕੇ ਨਾਲ ਕਿਉਂ ਨਹੀਂੀ ਸੋਚਦੇ
ਸਿੱਖਣਾ ਵੀ ਵੀ ਮਿਲਦਾ ਸਾਨੂੰ ਕੁਛ
ਹਾਂ ਮਤਲਬ ਮੈਨੂੰ ਟੋਟਲੀ ਇਹ ਚੀਜ਼ ਬੜੀ ਅੱਛੀ ਲੱਗਦੀ ਹੈ ਟਰੈਵਲ ਵਿੱਚ ਕਿ ਸਾਨੂੰ ਬੜਾ ਐਕਸਪੀਰੀਅੰਸ ਅਸੀਂ ਨਾ ਲੈ ਕੇ ਆਉਂਦੇ ਹਾਂ ਨਾਲ ਲੋਕੀ ਤਾਂ ਚੀਜ਼ਾਂ ਲੈ ਕੇ ਆਉਂਦੇ ਨੇ ਚੀਜ਼ਾਂ ਤਾਂ ਸਭ ਜਗ੍ਹਾ ਮਿਲਦੀਆਂ ਨੇ ਪਰ ਮੇਨ ਹੈਗਾ ਕਿ ਤੁਸੀਂ ਉੱਧਰੋਂ ਕਿਹੜੀ ਮੈਮੋਰੀ ਦੇ ਐਕਸਪੀਰਅੰਸ ਇਕੱਠੇ ਕੀਤੇ ਨੇ ਮੇਨ ਗੱਲ ਉਹ ਹੈਗੀ ਹੈ
ਮੈਮੋਰੀਜ਼ ਵੀ ਰ ਫਿਰ ਇਹ ਹੁੰਦਾ ਇੱਕ ਦੂਜੇ ਨਾਲ ਚਲੋ ਫੋਟੋ ਕਲਿੱਕ ਕਰਦੇ ਹਾਂ ਆਪਾਂ ਇੱਕ ਦੂ ਉਹ ਥੋੜੀ ਸਾਡੀ ਯਾਦਸ਼ ਰਹਿੰਦੀ ਹੈ ਥੋੜ੍ਹਾ ਵਧੀਆ ਵੀ ਲੱਗਦਾ ਫ ਸਾਨੂੰ ਬਾਅਦ ਚ ਅਸੀਂ ਵੇਖਦੇ ਹਾਂ
ਹਾਂ ਉਹੀ ਨਾ ਉਹੀ ਕਹਿ ਰਹੀ ਹਾਂ ਹੁਣ ਕਿੱਥੇ ਘੁੰਮਣ ਜਾਓ ਕਈ ਵਾਰੀ ਇੱਕ ਤਾਂ ਕੋਈ ਸਾਡੇ ਨਾਲ ਤਾਂ ਐਵੇਂ ਹੋ ਗਿਆ ਕਿ ਜਿਵੇਂ ਕੋਈ ਵੀ ਇੱਕ ਬੰਦਾ ਇੱਕ ਜਾਂ ਦੋ ਬੰਦੇ ਕਿੱਥੇ ਹੀ ਉਹ ਲੱਭਦੇ ਰਹੇ ਦੋ ਚਾਰ ਘੰਟੇ ਬਾਅਦ ਜਿਹੜੇ ਲੜਾਈਆਂ ਵੀ ਹੁੰਦੀਆਂ ਨੇ ਕਿੱਥੇ ਰਹਿ ਗਏ ਤੁਸੀਂ ਕਿੱਥੇ ਸੀ
ਸਹੀ ਬਾਤ ਹੈ ਕਈ ਨਾ ਲੋਕੀ ਕਈ ਲੋਕੀ ਸਹੀ ਨਹੀਂੀ ਹੁੰਦੇ ਮਤਲਬ ਕੰਪ੍ਰੋਮਾਈਜ਼ ਨਹੀਂੀ ਕਰਦੇ
ਹਾਂ ਉਓਹੀ ਉਹੀ ਉਹੀ ਕਹਿ ਰਹੀ ਹ ਨਾ ਉਹ ਚੱਕਰ ਹੀ ਤੇ ਕਈ ਵਾਰੀ ਲੜਾਈਆਂ ਵੀ ਹੋ ਜਾਂਦੀਆਂ ਨੇ ਫਿਰ ਕੀ ਹਾਂ ਤੁਸੀਂ ਕਿ ਥੇ ਸੀ ਅਸੀਂ ਇੱਧਰ ਵੇਟ ਕਰਦੇ ਪਏ ਸੀ ਯ ਸੀ ਉਹ ਸੀ ਇੰਨਾ ਕਈ ਵਾਰੀ ਤਾਂ ਝਗੜਾ ਇੱਕਦਮ ਵਾਰੀ ਹੋ ਗਿਆ ਕੀ ਹੈ ਪਰ ਫੇਿਰ ਬਾਅਦ ਵਿੱਚ ਉਹੀ ਦੋ ਦੇਖੋ ਥੋੜੀ ਦੇਰ ਦਾ ਗੁੱਸਾ ਆਉਂਦਾ ਉਸ ਉਸ ਤੋਂ ਬਾਅਦ ਥੋੜੇ ਦੇ ਬਾਅਦ ਅਸੀਂ ਬਹਿ ਕੇ ਸੋਚਣੇ ਆਾਂ ਨਾ ਜਦੋਂ ਠੰਡੇ ਦਿਮਾਗ ਨਾਲ ਤੇ ਬੰਦਾ ਕਹਿੰਦਾ ਚਲੋ ਇਹ ਵੀ ਗੱਲ ਯਾਦ ਰਹੇਗੀ ਵੀ ਤੁਸੀਂ ਗਵਾ ਚ ਗਏ ਸੀ
ਪਰ ਉਹ ਹੁੰਦਾ ਨਾ ਜਦੋਂ ਕਈ ਵਾਰ ਹੁੰਦੇ ਕਈ ਕਈ ਲੋਕੀ ਨਾ ਬਾਹਰ ਜਾ ਕੇ ਅਸੀਂ ਟਰੈਵਲਿੰਗ ਚ ਜਾਂਦੇ ਹਾਂ ਸੋਚਦੇ ਨੀ ਹੈ ਕਿ ਆਪਾਂ ਘਰ ਵਿੱਚ ਨਹੀਂ ਆ ਆਉਂਦੇ ਬਾਹਰ ਜ ਅਗਰ ਦਸ ਲੋਕੀ ਆ ਤਾਂ ਦਸ ਲੋਕਾਂ ਨਾਲ ਮਿਲ ਕੇ ਚਲੀਏ ਅਸੀਂ
ਬਿਲਕੁਲ ਹਾਂ ਉਹ ਤਾਂ ਹੈਗਾ ਹੀ ਹੈ ਉਹ ਚੱਲਣਾ ਪੈਂਦਾ ਆ ਉਹਨਾਂ ਨਾਲ ਨਾ ਫਿਰ ਸਾਨੂੰ ਬਿਨਾਂ ਚੱਲੇ ਕੰਮ ਨੀ ਚੱਲੇਗਾ ਹੁਣ ਮੈਂ ਸੋਚਾਂ ਕਿ ਅਸੀਂ ਦਸ ਬੰਦੇ ਜਾ ਰਹੇ ਹਾਂ ਤੇ ਮੈਂ ਆਪਣਾ ਪਰਸ ਨਾਲ ਖਾਈ ਜਾਵਾਂ ਲੈ ਕੇ ਕਿਸੇ ਨੂੰ ਨਾ ਪੁੱਛਾਂ ਇਹ ਗਲਤ ਗੱਲ ਹੈ ਨਾ ਇਹ ਸਵਾਰਥੀ ਵਾਲੀ ਗੱਲ ਆ ਗਈ ਕਿ ਬਈ ਜੇ ਨਾ ਲਾਏ ਆ ਤੇ ਮੈਂ ਕਹਿੰਦੀ ਦੱਸ ਉਹ ਨੇ ਪੁੱਛਾਂਗੇ ਪੰਜ ਛੇ ਨੂੰ ਪੁੱਛਾਂਗੇ ਜਿਨਾਂ ਨਾਲ ਮੇਰੀ ਬੋਂਡਿੰਗ ਅੱਛੀ ਹੋ ਜਾਏਗੀ ਉਹਨਾਂ ਨੂੰ ਪੁੱਛਾਂਗੀ ਮੈਂ
ਨਹੀਂ ਸਾ ਦੇਖਲ ਪੁੱਛਣਾ ਤਾਂ ਸਭ ਨੂੰ ਪੈਂਦਾ ਹੀ ਹੈ ਬਾਹਰ ਜਾ ਕੇ ਆਪਾਂ ਕਹੀਏ ਕਿ ਆਪਾਂ ਉਹ ਕ ਉਹ ਫਿਰ ਇਹ ਹੁੰਦਾ ਨਾ ਉਹ ਵੀ ਗੁਰ ਮਣ ਜਾਏਗਾ ਕਿ ਮੇਰੇ ਨਾਲ ਮੈਨੂੰ ਨੀ ਕੁੱਛ
ਹੋਈ ਨਹੀਂ ਨਹੀਂ ਮਤਲਬ ਮੈਂ ਇੱਕ ਐਗਜਾਮਪਲ ਦੇ ਤੌਰ ਤੇ ਤੇ ਕਹਿ ਰਹੀ ਹਾਂ ਕਿ ਕਈ ਵਾਰੀ ਦੇਖੋ ਅਸੀਂ ਜਦੋਂ ਕਿੱਥੇ ਘੁੰਮਣ ਜਾਂਦੇ ਆ ਨਾ ਸਾਡੀ ਕਈ ਵਾਰੀ ਦੋ ਚਾਰ ਅਹ ਪਰਸਨ ਨਾਲ ਇੰਨੀ ਅੱਛੀ ਉਹ ਗੱਲਬਾਤ ਹੋ ਜਾਂਦੀ ਸਾਨੂੰ ਲੱਗਦਾ ਇਹਦੇ ਨਾਲ ਹੀ ਬੈਠੀ ਅਸੇ ਇਹਦੇ ਨਾਲ ਹੀ ਖਾਵਾਂਗੇ ਨਾਲ ਹੀ ਬਈ ਗੱਲਾਂ ਕਰੇਗਾ ਹੁੰਦਾ ਨਾ
ਨਹੀਂ ਉਹ ਉਹ ਪਤਾ ਕੀ ਹੁੰਦਾ ਜੇ ਗਾਲਾ ਅਸੀਂ ਸਾਰਿਆਂ ਨਾਲ ਕਰਦੇ ਹਾਂ ਬਾਊਂਡਿੰਗ ਦੀ ਗੱਲ ਹੁੰ ਬਾਊਂਡਿੰਗ ਦੀ ਗੱਲ ਹੁੰਦੀ ਹੈ ਕਿ ਤੁਹਾਡੇ ਕਿਸੇ ਦੋ ਨਾਲ ਵ ਬੋਂਡਿੰਗ ਹੋ ਜਾਂਦੀ ਜਾ ਜਿਹਦੇ ਨਾਲ ਵੀ ਉਹ ਵੀ ਵਧੀਆ ਲੱਗਦਾ ਚਲੋ ਸਭ ਬੰਦਾ ਗੱਲਬਾਤ ਤਾਂ ਸਭ ਦੇ ਨਾਲ ਹੀ
ਹਾਂਜੀ ਹਾਂਜੀ ਹਾਂਜੀ ਉਹ ਤੇ ਹੈ ਗੱਲਬਾਤ ਸਭ ਨਾਲ ਹੀ ਕਰਨੀ ਪੈਂਦੀ ਹੈ ਉਹ ਕਈ ਇਹੋ ਜਿਹੇ ਵੀ ਹੈਗੇ ਨੇ ਉਹ ਟ੍ਰੈਵਲਿੰਗ ਦੇ ਵੀ ਉਹਨਾਂ ਨੂੰ ਬੜੇ ਪੰਗੇ ਪਾਣ ਦੀ ਆਦਤ ਹੁੰਦੀ ਅਸੀਂ ਆਪੇ ਪਾ ਕੇ ਬਹਿ ਜਾਣਗੇ ਜੀ ਮੇਰੇ ਮੈਨੂੰ ਇਹ ਨੀ ਪੁੱਛਿਆ ਮੈਨੂੰ ਨੀ ਬੁਲਾਇਆ ਇਹ ਤੁਸੀਂ ਕਿੱਥੇ ਘੁੰਮਣ ਆਇਓ ਬਾਹਰ ਕੇ ਤੁਸੀਂ ਵਿਆਹ ਤੇ ਆਇਓ ਤੁਹਾਨੂੰ ਰੋਟੀ ਨੀ ਪੁੱਛੀ ਪਾਣੀ ਨੀ ਪੁੱਛੀ ਇਹ ਥੋੜ੍ਹਾ ਗੱਲ ਹੁੰਦੀ ਹੈ
ਸਗੋਂ ਉਹ ਵੀ ਵਧੀਆ ਉਹ ਨਾ ਵਧੀਆ ਵ ਵਧੀਆ ਨਹੀਂ ਲੱਗਦਾ ਬੰਦਾ ਆਪਸ ਚ ਇੱਕ ਦੂਜੇ ਦਾ ਚਲੋ ਮਿਲ ਜੁਲ ਕੇ ਚੱਲੇ ਨਾ ਹਾਂ
ਜਾ ਕੇ ਵੀ ਇਹ ਗੱਲ ਮਜ਼ਾ ਆਂਦਾ ਕੋਪਰੇਟ ਕਰਨਾ
ਕੋਪਰੇਟ ਆਪਾਂ ਇੱਕ ਦੂਜੇ ਨਾਲ ਕਰਾਂਗੇ ਤਾਂ ਹੀ ਤਾਂ ਅਸੀਂ ਵਧੀਆ ਇ ਜਏ ਵੀ ਕਰ ਪਾਵਾਂਗੇ ਉੱਥੇ ਵੀ ਜਾ ਕੇ ਅਗਰ ਲੜਨਾ ਝਗੜਨਾ ਤਾਂ ਆਪਦੇ ਘਰ ਹੀ ਬੈਠ ਜਾਓ ਫਿਰ
ਹਾਂ ਤਾਂ ਫਿਰ ਘਰ ਹੀ ਬੈਠ ਕੇ ਲੜ ਲਓ ਘਰ ਤਾਂ ਰੋਜ਼ ਹੀ ਲੜਦੇ ਹੋ ਫਿਰ
ਵੀ ਕਈ ਲੋਕੀ ਹੁੰਦੇ ਨੇ ਯਾਰ ਤੇਰੀ ਤਰ੍ਹਾਂ ਦੇ ਮਤਬ ਐਕਸਪੀਰੀਅੰਸ ਹੁੰਦੇ ਨੇ ਸਗੋਂ ਪਰ ਇਹ ਹੈ ਕਿ ਚਲੋ ਆਪਾਂ ਜਾਣੇ ਹਾਂ ਤਾਂ ਸਾਨੂੰ ਤਰ੍ਹਾਂ ਤਰ੍ਹਾਂ ਦੇ ਐਕਸਪੀਰੀਅੰਸ ਹੁੰਦੇ ਲੋਕਾਂ ਨੂੰ ਮਿਲਦੇ ਨੇ ਪਤਾ ਵੀ ਲੱਗਦਾ ਕਿ ਕਿਹੜਾ ਜਾਂ ਕਿਦਾ ਕੀ ਨ ਚਰ ਕੀ ਨਹੀਂ ਆ
ਉਹੀ ਨਾ ਨਾਲੇ ਫੇਰ ਦੇਖੋ ਜੇ ਅਸੀਂ ਜਿੱਧਰ ਵੀ ਜਾਵਾਂਗੇ ਕੋਈ ਵੀ ਸਟੇਟ ਕੋਈ ਵੀ ਕੰਟਰੀ ' ਤੇ ਸਾਨੂੰ ਉੱਧਰ ਦਾ ਸਭ ਤੋਂ ਵੱਡੀ ਗੱਲ ਹੈ ਅਸੀਂ ਫੂਡ ਵਿ ਐਕਸਪਲੋਰ ਕਰਦੇ ਹਾਂ ਡਿਫਰੈਂਟ ਡਿਫਰੈਂਟ ਟਾਈਪਸ ਦਾ ਤੇ ਉਹ ਵੀ ਕਿੰਨਾ ਅੱਛਾ ਲੱਗਦਾ ਹੈ ਕਈ ਅਸੀਂ ਚੀਜ਼ਾਂ ਨਹੀਂ ਖਾਈਆਂ ਹੋਈਆਂ ਉਥੇ ਜਾਏ ਖਾਂਦੇ ਆ ਤੇ ਕਈ ਵਾਰ ਕਈ ਚੀਜ਼ ਬਹੁਤ ਅੱਛੀ ਲਗਦੀ ਹੈ ਤੇ ਕਈ ਵਾਰ ਕਈ ਚੀਜ਼ ਸਾਨੂੰ ਲੱਗੇਗਾ ਹਾਏ ਇਹ ਕੀ ਹੈਗਾ ਅਸੀਂ ਕੀ ਖਾ ਲਿਆ ਅੱਛਾ ਨੀ ਹੈਗਾ ਮਤਲਬ ਦੋਨੋ ਐਕਸਪੀਰੀਅਸ ਹੁੰਦੇ ਨੇ ਅੱਛੇ ਵੀ ਤੇ ਬੁਰੇ ਵੀ
ਵਧੀਆ ਵੀ ਲੱਗਦਾ ਸਗੋਂ ਮੈਂ ਤਾਂ ਕਹਿੰਦੀ ਹਾਂ ਬਹੁਤ ਵਧੀਆ ਲੱਗਦਾ ਆਪ
ਹਾਂ ਤੇ ਉਹ ਹਾਂ ਖਾਣਾ ਪੀਣਾ ਅਲੱਗ ਅਲੱਗ ਤਰ੍ਹਾਂ ਦਾ ਖਾਣਾ ਪੀਣਾ ਹੋ ਜਾਂਦਾ ਵਰਾਇਟੀਆਂ ਕਿੰਨੀਆਂ ਹੋ ਜਾਂਦੀਆਂ ਨੇ ਦੇਖੋ ਇਹ ਵੀ ਤਾਂ ਹੈਗਾ ਤੇ ਇਹ ਸਭ ਚੀਜ਼ਾਂ ਬਹੁਤ ਮੈਟਰ ਕਰਦੀਆਂ ਨੇ ਚਲੋ ਕੋਈ ਨੀ ਬਣਾਓ ਤੁਸੀਂ ਪ੍ਰੋਗਰਾਮ ਘੁੰਮ ਕੇ ਆਓ ਤੁਸੀਂ ਵੀ ਹਾਂਜੀ ਹਾਂਜੀ ਓਕੇ ਓਕੇ ਹਾਂਜੀ ਹਾਂਜੀ ਡੈਫਨੇਟਲੀ ਸਤਿ ਸ੍ਰੀ ਅਕਾਲ ਜੀ ਓਕੇ ਜੀ